ਹੈਲੋ। ਹਾਂਜੀ, ਸਾਸਰੀ ਕਾ, ਸਾਸਰੀ ਕਾਲ਼ ਜੀ। ਹਾਂਜੀ, ਵਧੀਆ ਤੁਹੀਂ ਸੁਣਾਓ?
ਤੁਹਾਨੂੰ ਡਿਸਟਰਬ ਤਾਂ ਨੀ ਕੀਤਾ?
ਨ‌ਈ-ਨ‌ਈ।
ਹੋਰ-ਹੋਰ ਸੁਣਾਓ ਕੀ ਹਾਲ-ਚਾਲ?
ਵਧੀਆ ਜੀ ਵਧੀਆ। ਤੁਹੀ ਸੁਣਾਓ?
ਬਸ ਮੈਂ ਵਧੀਆ, ਗਏ ਬੱਚੇ ਸਕੂਲ
ਹਾਂਜੀ-ਹਾਂਜੀ, ਬਸ ਹੁਣੇ ਗਏ ਨੇ।
ਹਾਂਜੀ, ਉਹ ਤੁਹਾਨੂੰ ਗੱਲ ਪੁੱਛਣੀ ਸੀ। ਮੈਂ ਇੱਕ ਸੂਟ ਸਵਾਣਾ ਸੀ ਤੁਹਾਡੇ
ਸੂਟ ਹਾਂਜੀ, ਮੋਸ
ਹਾਂਜੀ। ਮੈਂ ਸੁਣਿਆ ਸੀ ਕਿਸੇ ਕੋਲੋਂ। ਸਟਿਚਿੰਗ ਅਤੇ ਚਲੋ, ਦੇਖਿਆ ਸੀ ਤੁਹਾਡਾ ਕਿਤੇ ਫੇਰ ਕੀ ਲੈਂਦੇ ਚਾਰਜ ਫਿਰ
ਸਿੰਪਲ ਸੂਟ ਸਵਾਣਾ ਤੁਸੀਂ। ਸਿੰਪਲ ਸੂਟ ਦੇ ਤਿੰਨ ਸੌ ਰੁਪਏ
ਐਕਚੁਲੀ ਚਾਰ, ਸਟਿਚਿੰਗ ਤੇ ਮੈਂ ਆਪ ਈ ਕਰ ਲੈਂਦੀ ਆ। ਬਟ, ਇਹ ਕਿ ਕੁਛ ਟਾਈਮ ਨਹੀਂ ਮਿਲਦਾ, ਥੋੜੀ ਪ੍ਰੋਬਲਮ ਹੈਗੀ ਐ। ਪਰ ਕਾਫ਼ੀ ਟਾਈਮ ਹੋ ਗਿਆ। ਨਾ ਤਾਂ ਐਕਸਪੀਰੀਐਂਸ ਵੀ ਥੋੜਾ ਘੱਟ ਗਿਆ ਵਾ।
ਹਾਂ ਬਸ, ਓਹੀਓ ਏ ਨਾ, ਦੇਸ ਤੇ ਐਕਸਪੀਰੀਅੰਸ ਈ ਚਾਹੀਦਾ। ਜਿੰਨਾ ਐਕਸਪੀਰੀਅੰਸ ਹੋਏਗਾ ਓਨੀ ਪਰਫੈਕਟ ਸਟਿਚਿੰਗ ਆਏਗੀ, ਠੀਕ ਏ ਨਾ। ਪਟਿਆਲਾ ਸਲਵਾਰ ਕੌਣ ਪਾਂਦਾ ਅੱਜ-ਕੱਲ
ਹੂੰ, ਨਹੀਂ ਟਰੈਂਡ ਉਹਦਾ ਬਟ, ਮੈਨੂੰ ਤੇ ਅੱਛੀ, ਫਰਸ਼ੀ-ਫਰਸ਼ੀ ਸਲਵਾਰ ਮੈਨੂੰ ਅੱਛੀ ਨੀ ਲੱਗੀ, ਮੈਨੂੰ ਪਸੰਦ ਨੀ ਆਈ।
ਹਾਂ, ਥੋੜਾ ਜਿਹਾ ਨਾ ਜਿਹੜਾ ਬੰਦਾ ਮੋ ਮੈਂ ਨਾਂ ਥੋੜਾ
ਤੇ ਵੈਸੇ ਫਰਸ਼ੀ ਸਲਵਾਰ ਕਿਵੇਂ ਸੀਤੀ ਜਾਂਦੀ ਕੁਛ ਆਈਡੀਆ ਦੇ ਸਕਦੇ ਓ?
ਏਦੇ ਚ ਫਰਸ਼ੀ ਸਲਵਾਰ ਦੇ ਨੇ ਮੇਨ ਪੋਂਚੇ ਨੇ।
ਹਾਂਜੀ।
ਬਸ, ਬਾਕੀ ਸਿੱਧੀ ਸਲਵਾਰ ਤੁਸੀ ਸਿੱਧੀ ਵੀ ਕ
ਤੇ ਕਟਿੰਗ ਤੇ ਸਲਵਾਰ ਦੀ ਓਹੀਯੋ ਮੇਨ ਸਿੰਪਲ ਸਲਵਾਰ ਦੀ ਹੈਗੀ ਨਾ?
ਕਈਂ ਲੋਕੀ ਪੋਂਚੇ ਨੀਂ ਪਾਂਦੇ ਨਾ ਅਲਗ ਨਾਲ ਵਿਚੇ, ਸਿੰਪਲ ਈ ਕਰਦੇ ਨੇ। ਕਈਂ ਲੋਕੀ ਪੋਂਚੇ ਅਲੱਗ ਤੋਂ ਕੁੰਦੇ ਅਲੱਗ ਤੋਂ ਪੁਆ ਕੇ ਚੋੜੇ ਪੋਂਚੇ ਬਣਵਾ ਲੈਂਦੇ ਨੇ।
ਬਸ ਅ ਮਤਲਬ ਹਿਸਾਬ ਤੇ ਮੇਰੇ ਖਿਆਲ ਸਿੰ ਸਿੰਪਲ ਸਲਵਾਰ ਦਾ ਈ ਹੈਗਾ ਓਦਾ।
ਹਾਂ ਵੈਸੇ ਠੀਕ ਏ, ਬਸ ਓਦੇ ਪੋਂਚੇ ਮੇਨ ਨੇ, ਹਾਂਜੀ।
ਪੋਂਚੇ, ਬਸ ਓਦੇ ਪੋਂਚੇ ਥੋੜੇ ਹਾਈ ਕਰ ਦਿੱਤੇ ਨੇ। ਤੇ ਕਿੰਨੇ ਕ ਈਂਚ ਹੋਣਾ ਚਾਈਦਾ ਪੋਂਚਾ ਓਦਾ?
ਅਪਣੀ ਚੋਇਸ ਐ ਤੁਆਡੀ, ਕਈ ਲੋਕੀ ਬੜੇ ਚੋੜੇ ਪਾਂਦੇ ਪਏ ਨੇ। ਤੇ ਕਈ ਥੋੜੇ ਘੱਟ ਪਾ ਲੈਂਦੇ ਨੇ, ਬਸ
ਬੱਟ ਓ ਅਜੀਬ ਜੀ ਨੀ ਲੱਗਦੀ ਐ ਕੁੱਛ ਬੈਠਣ ਨੂੰ, ਖੜੇ ਹੋਨ ਨੂੰ, ਦਿੱਕਤ ਨੀਂ ਲੱਗਦੀ ਫੇਰ
ਓਦੀ ਲੁੱਕ ਨਾ ਪਲਾਜ਼ੋ ਵੱਕਣ ਦੀ ਆਂਦੀ ਏ। ਕਈ ਲੋਕੀ ਬਿਲਕੁੱਲ ਪਲਾਜ਼ੋ ਵੱਕਣ ਦੀ ਬਿਲਕੁੱਲ ਸਿੱਧੀ ਸਲਵਾਰ ਦੀ ਕਟਿੰਗ ਕਰਾ ਕੇ ਨਾ, ਓਦੇ ਚੋੜੇ ਪੋਂਚੇ ਬਣਵਾ ਲੈਂਦੇ ਨੇ, ਓ ਐਂਜ ਲਗਦੈ ਜਿਵੇ ਪਲਾਜ਼ੋ ਹੀ ਪਾਯਾ ਦੈ। ਤੇ ਹਿੱਪ ਤੋਂ ਖੁੱਲੇ ਦਾ ਖੁੱਲਾ ਹੁੰਦਾ ਐ ਆਸਨ ਤੋ ਕਈਆਂ ਨੂੰ ਪ੍ਰੋਬਲਮ ਹੁੰਦੀ ਨਾ ਹੈਵੀ ਜੇ ਲੇਡੀਜ਼ ਹੁੰਦੀਆਂ ਤੇ ਫੇਰ ਓ ਸਿੰਪਲ ਬਨਵਾਕੇ ਤੇ ਚੋੜੇ ਪੋਂਚੇ ਕਰਾ ਲੈਂਦੀਆਂ ਨੇ।
ਬੱਟ, ਮੇਨੂੰ ਤੇ ਐ ਪਸੰਦ ਨੀਂ ਐ।
ਬਸ, ਮੈਨੂੰ ਵੀ ਵੈਸੇ ਮੈਂ ਵੀ ਨੀਂ ਅਜੇ ਤੱਕ ਪਾਏ ਮੈਨੂੰ ਵੀ ਨੀ ਅੱਛਾ ਲੱਗਿਆ। ਬਸ, ਹੁਨ ਸਲਵਾਰਾਂ ਵੀ
ਪਸਦ ਈਂ ਨੀਂ ਐ। ਪਲਾਜ਼ੋ ਹਾਂ, ਸਰਕੂਲਰ ਪਲਾਜ਼ੋ ਬਸ। ਕਿਉਂਕਿ ਸਲਵਾਰ ਤੇ ਮੇਨੂੰ ਸਲਵਾਰ ਵੀ ਮੇਨੂੰ ਪਸੰਦ ਹੀ ਨੀਂ ਹੈਗੀ।
ਮੈਂ ਵੀ ਨੀ ਪਾਈ ਕਦੀ ਸਲਵਾਰ, ਪਰ ਹੁਣ ਮੈਂ ਫਰਸ਼ੀ ਸਲਵਾਰ ਸੀਤੀ ਸੀ ਓ ਵੀ ਬੜੀ ਸਿੰਪਲ ਲੁੱਕ ਚ। ਕੀ ਇੱਕੋ ਦਮ ਮੇਨੂੰ ਭੈੜੀ ਨਾ ਲੱਗੇ, ਫੇਰ ਸੂਟ ਵੀ ਵੇਸਟ ਜਾਏ।
ਕਿ ਖੈਰ ਮੇਨੂੰ ਓ ਤੇ ਪਸੰਦ ਈ ਨੀਂ ਆਈ, ਫਰਸ਼ੀ ਸਲਵਾਰ।
ਨਈਂ ਮੈਂ ਫਰਸ਼ੀ ਸਲਵਾਰ ਨੀਂ ਸੀਤੀ ਸੀ, ਮੈਂ ਸਿੰਪਲ ਸਲਵਾਰ ਸੀ ਕੇ ਨਾ ਬਸ ਓਦੇ ਪੋਂਚੇ ਥੋੜੇ ਚੋੜੇ ਰੱਖ ਲਏ ਸੀ, ਜਿੰਨੇ ਅਸੀ ਪਲਾਜ਼ੋ ਰੱਖਣੇ ਆ ਨਾ ਅੱਠ ਇੰਚ ਦਾ ਪੋਂਚਾ
ਓ ਤਾਂ ਚਲੋ ਸਾਡੇ ਕੋਲ ਓਪਓਸ਼ਨ ਐ ਨਈਂ ਪਸੰਦ ਆਈ ਬਾਦ ਚ ਪੋਂਚਾ ਕੱਟ ਕੇ ਬੰਦਾ ਕਰ ਲੈਂਦਾ ਛੋਟਾ।
ਹਾਂ।
ਨਈਂ ਪਰ ਐਂਜ ਨਈਂ ਹੁੰਦਾ ਨਾ, ਨਈਂ ਕਰ ਸਕਦੇ ਤੁਸੀਂ ਕਿਉਂਕਿ ਫਰਸ਼ੀ ਸਲਵਾਰ ਚ ਅਗਰ ਤੁਸੀਂ ਚੋੜੇ ਪੋਂਚੇ ਬਨਾਏ ਦਸ ਇੰਚ ਦੇ ਮੰਨ ਲੋ, ਫੇਰ ਤੁਸੀਂ ਕੱਟ ਕੇ ਕਿਸ ਕਿਸ ਤਰ੍ਹਾਂ ਕਰੋਗੇ ਓਨੂੰ ਛੋਟਾ, ਬੜੀ ਕੱਟ-ਵੱਡ ਹੁੰਦੀ ਐ ਫੇਰ ਓਦੇ ਚ।
ਚਲੋ ਜੇੜਾ ਆਪੇ ਕਰਨ ਵਾਲਾ ਅਪਣਾ ਸੂਟ ਤੇ ਆਪ ਕਰ ਈ ਸਕਦਾ ਨਾ।
ਹਾਂ, ਕਰ ਸਕਦੈ ਪਰ ਥੋੜਾ ਮੂਤਾਂ ਫ਼ਰਕ ਪਏਗਾ। ਪੋਂਚਾ ਲੇਕਿਨ ਪੋਂਚੇ ਚ ਏਨਾ ਜਾਦਾ ਫਰਕ ਨਈਂ ਪਏਗਾ ਅਗਰ ਤੁਸੀਂ ਦੱਸ ਇੰਚ ਕਿਉਂਕਿ ਕੁੰਦੇ ਦੀ ਫਿਰ ਕਟਿੰਗ ਕਿੱਥੋਂ ਕਰੋਗੇ? ਜਿੰਨਾ ਪੋਂਚਾਂ ਏ ਓਨਾ ਹੀ ਬਨਾਣਾ ਪਏਗਾ ਤੁਆਨੂੰ ਦੁਬਾਰਾ। ਸਿਰਫ ਏਕ-ਅੱਧੇ ਇੰਚ ਦਾ ਬੜਾ ਦਿਮਾਗ ਲਗਾ ਕੇ ਤੁਸੀਂ ਕਰ ਸਕਦੇ ਓ। ਪੋਂਚਾ ਓਨਾ ਈ ਬਨਾਣਾ ਪਏਗਾ ਬਾਦ ਵਿੱਚ, ਤੁਸੀਂ ਰੈਣ ਦੋ। ਤੁਆਨ ਨਈਂ ਪਸੰਦ, ਤੁਸੀਂ ਐਵੇਂ ਐਕਸਪੈਰੀਮੈਂਟ ਨਾ ਕਰੋ। ਸਿੰਪਲ ਈ ਬਨਵਾ
ਹਾਂ, ਮੈਂ ਸੋਚ ਰੀ ਸੀਗੀ ਬੱਟ, ਮੈਨੂੰ ਅੱਛੀ ਤੇ ਨਈਂ ਲੱਗ ਰੀ, ਮੈਂ ਓਈ
ਤੁਸੀਂ ਖੜੀ ਸਲਵਾਰ ਬਣਵਾ ਲਓ ਸਿੰਪਲ ਉਹਦੀ ਲੁੱਕ ਪਲਾਜ਼ੋ ਵੱਕਣ ਦੀ ਆਦੀ ਏ ਬੜੀ ਸੋਹਣੀ ਲੱਗਦੀ ਉਹ ਵੀ ਉਹਦੇ ਚੱ ਕੁੰਦੇ ਨਹੀ ਪੈਂਦੇ ਅਲੱਗ ਤੋਂ ਪੋਂਚੇ ਨੀ ਪੈਂਦੇ ਸਿੰਪਲ ਬਣਦੀ ਏ ਅਗਰ ਤੁਸੀਂ ਬੈਲਟ ਲਵਾਣੀ ਐ ਬੈਟ ਲਵਾ ਲੋ ਨਹੀਂ ਤੇ ਸਿੰਪਲ ਈ ਬਣਾ ਲੋ ਲਾਸਟ ਉਕਰਾੱ ਲਾ ਲੋ ਤੁਸੀਂ ਪਲਾਜ਼ੋ ਹੀ ਪਾਇਆ ਤੇ ਲੁੱਕ ਸਲਵਾਰ ਦੀ ਆਈ
ਅੱਛਾ ਅੱਛਾ ਤੇ ਕੀ ਫੈਬਰਿਕ ਕੀ ਹੋਣਾ ਚਾਹੀਦਾ ਫਿਰ ਇਹਦੇ ਵਾਸਤੇ
ਅੱਜ ਕੱਲ ਤੇ ਇੰਨੀ ਗਰਮੀਂ ਚੱਲਦੀ ਪਈ ਕੋਟਨ ਹੀ ਪਾਓਗੇ ਤੁਸੀਂ ਹੋਰ ਕੀ
ਬਹੁਤ ਗਰਮੀਂ ਬਹੁਤ ਗਰਮੀਂ ਗਰਮੀਂ ਨੇ ਤਾਂ ਬੁਰਾ ਹਾਲ ਕੀਤਾ ਹੈ ਬਾਰਿਸ਼ ਵੀ ਨਹੀਂ ਹੋ ਰਹੀ ਨਾ
ਦੇ ਕੋਲ ਵਧੀਆ ਤੋਂ ਵਧੀਆ ਸੂਟ ਚੱਲ ਪਏ ਨੇ ਮੈਂ ਤੇ ਆਪੇ ਮਸਲੀਨ ਦੇ ਸੂਟ ਲੈ ਕੇ ਇੰਨੇ ਚਾਰ ਇੰਨੇ ਮਸਤ ਹਾਂਜੀ
ਅੱਛਾ ਜੀ ਕੀ ਪ੍ਰਾਈਜ਼ ਚੱਲਦਾ ਪਿਆ
ਕੱਪੜਿਆਂ ਦਾ ਕੋਈ ਭੇਦ ਨੀ ਹੈਗਾ ਕੱਪੜਿਆਂ ਦਾ ਕੁੱਛ ਨਹੀਂ ਪਤਾ ਤੁਸੀਂ ਭਾਵੇਂ ਹਜ਼ਾਰ ਦਾ ਵੀ ਲੈ ਲੳ ਉਹੀ ਸੂਟ ਤੁਸੀਂ ਭਾਵੇਂ ਢਾਈ ਹਜ਼ਾਰ ਦਾ ਵੀ ਲੈ ਲੳ ਨਹੀਂ ਪਤਾ ਲੱਗਦਾ ਕੱਪੜੇ ਦਾ ਕੋਈ ਭੇਦ ਨਹੀਂ ਪਤਾ ਲੱਗਦਾ
ਹਮ
ਸਿੰਪਲ ਸੂਟ ਵੀ ਅਗਰ ਤੁਸੀਂ ਮਸਲੀਨ ਲਉਗੇ ਥਾਉਸਂਡ ਤੋਂ ਥੱਲੇ ਤੇ ਆਉਣਾ ਕੋਈ ਨਹੀਂ ਠੀਕ ਹੈ ਨਾ
ਆਹ ਬਟ ਚਲੋ ਫੰਕਸ਼ਨਲ ਹੀ ਠੀਕ ਰਹਿੰਦਾ ਬਟ ਕੈਜੂਅਲ ਪਾਉਣਾ ਹੋਏ ਤੇ ਫਿਰ ਇੰਨਾ ਕੋਸਟਲੀ ਲੈ ਦੀ ਵੀ ਜ਼ਰੂਰਤ ਨਹੀਂ ਪੈਂਦੀ ਫਿਰ ਤਾਂ ਬੰਦਾ ਸੋਚਦਾ ਵੀ ਥੋੜ੍ਹਾ ਥੋੜਾ ਲਾਈਟ ਹੀ ਲੈ ਲੇ ਤੇ ਠੀਕ ਹੈ ਹੈਲੋ ਹੈਲੋ ਹੈਲੋ ਹੈਲੋ ਹੈਲੋ